ਹੈਲੋ,
ਹੈ
ਹੈਲੋ, ਹੈਲੋ ਹਾਂਜੀ,
ਤਾਂ,
ਹੈਲੋ, ਹਾਂਜੀ ਆਵਾਜ਼ ਆਦੀ ਪਈ ਐ। ਹੈਲੋ, ਹੈਲੋ, ਹੈਲੋ,
ਹੈਲੋ,
ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ ਹਾਂਜੀ, ਹੋਰ ਠੀਕ ਹੋ ਤੁਸੀਂ?
ਹਾਂਜੀ, ਜੀ ਮੈਂ ਵਧੀਆ ਤੁਸੀਂ ਦੱਸੋ, ਠੀਕ ਔ?
ਹਾਂ-ਹਾਂ ਮੈਂ ਠੀਕ ਆ ਹੋਰ ਮੰਮਾ ਤੁਹਾਡੇ
ਹਾਂ ਮੇਰੀ ਮੰਮਾ ਵੀ ਠੀਕ ਨੇ ਬਸ ਹੁਣੇ ਰੋਟੀ ਖਾ ਕੇ ਹਟੇ ਨੇ,
ਅੱਛਾ। ਅੱਛਾ ਅੱਛਾ ਹਾਂ ਚਲੋ ਹੋਰ ਤੁਸੀਂ ਕਿ ਕਰ
ਮੈਂ ਮੰਮਾ ਨੇ ਨਾ ਕਿਥੇ ਜਾ ਨਹੀਂ ਹੁਣੇ ਰੋਟੀ ਖਾਣ ਤੋਂ ਬਾਅਦ। ਮੰਮਾ ਤਿਆਰੀ ਕਰ ਕਰ ਰਹੇ ਲਾਗੀ
ਅੱਛਾ ਅੱਛਾ, ਕੋਈ ਗੱਲ ਨੀ ਬੇਟਾ ਮੈਂ ਤੇ ਵੈਸੇ ਬਸ ਵੇਹਲੀ ਸੀ ਮੈਂ ਕਿਹਾ ਚੱਲ ਸਾਰਿਆਂ ਦਾ ਟਾਈਮ ਹੋ ਜਾਂਦਾ ਖਤਮ ਬੇਟਾ ਡੀਨਰ ਵਗੈਰਾ ਕਰ ਲਿਆ ਹੁੰਦਾ। ਤੇ ਬੜੇ ਦਿਨ ਹੋ ਗਏ ਗੱਲ ਨੀ ਹੋਈ ਚਲੋ ਕੋਈ ਨੀ ਮੰਮਾ ਨਾਲ ਨੀ ਤੁਹਾਡੇ ਨਾਲ ਹੀ ਸੀ। ਬਸ ਮੈਂ ਮੇਨ ਪਤਾ ਕੀ ਪੁੱਛ ਰਹੀ ਸੀ ਹੁਣ ਤੁਸੀਂ ਵੀ ਵਿਹਲੇ ਹੁੰਨੇ ਓ ਤੇ ਹੋ ਗਿਆ ਨਾ ਕੋਲੇਜ ਵਗੈਰਾ ਖਤਮ ਹੋਣ ਤੇ ਤੁਸੀਂ ਫ੍ਰੀ ਹੋ ਗਏ ਹੋ, ਕੀ ਕਰ ਰਹੇ ਹੋ ਅੱਜ ਕੱਲ?
ਵਿਹਲੀ ਆ ਹਜੇ ਤਾਂ ਤਿੰਨ ਮਹੀਨੇ ਪੂਰੇ ਫ੍ਰਰੀ ਆ ਮੈਂ
ਹਾਂ, ਮਤਲਬ ਕਿ ਹੁਣ ਤੁਹਾਡੀ ਗ੍ਰਜੂਏਸ਼ਨ ਕੰਪਲੀਟ ਹੋਗੀ ਐ ਨਾ, ਹੁਣ ਪੋਸਟ ਗ੍ਰਜੂਏਸ਼ਨ ਕਰੋਗੇ ਅੱਛਾ, ਅੱਛਾ ਆ ਤੇ ਸੇਮ ਕੋਲੇਜ ਤੋਂ ਹੀ ਆ ਕੋਲੇਜ ਚੇਂਜ ਕਰੋਗੇ ਬਾਹਰ ਜਾਓਗੇ ਜਾਂ ਇੱਥੇ ਹੀ ਲੋਕਲ।
ਹਜੇ ਵੇਖੋ ਹਜੇ ਤੇ ਕੁਛ ਸੋਚਿਆ ਹੀ ਨਹੀਂ ਹੈ, ਐਵੇ ਦਾ ਮੇਰਾ ਬਾਹਰ ਦਾ ਸੋਚਿਆ ਸੀ ਪਰ ਨਾ ਬਾਹਰ ਬਾਹਰ ਮੈਨੂੰ ਪੋਸੀਬਲ ਨਹੀ ਲੱਗ ਰੀ ਗਿਆ। ਇਸ ਲਈ ਤੇ ਹਜੇ ਵੇਖੋ ਕੀ ਹੁੰਦਾ ਹਾਂਜੀ, ਹਾਂਜੀ ਫੇਰ ਅ ਸਾਡੇ ਅੱਗੂ ਦੀ ਵੀ ਪਹਿਲੇ ਨੀ ਕੋਈ ਗਿਆ ਨਾ ਤੇ ਪਹਿਲੀ। ਬਾਅਦ ਮੈਂ ਜਾਵਾਂਗੀ ਫੇਰ ਐਵੇਂ ਡਰ ਵੀ ਲੱਗਦਾ ਸਾਰਿਆਂ ਨੂੰ
ਹਾਂ ਔ ਹਾਂ ਹਾਂ ਹਾਂ
ਪਹਿਲਾਂ ਕੋਈ ਵੈ ਜਾਂਦੇ ਹਾਂ।
ਹਾਂ, ਬਈ ਕਜ਼ਨਸ ਵਗੈਰਾ ਜਾ ਵੱਡੇ ਭੈਣ ਭਰਾ ਹਾਂ ਹਾਂ ਹਾਂ ਔ ਤੇ ਹੈਗਾ ਏ।
ਪੜ੍ਹਾਈ ਕਰੇਗੀ ਫਿਰ ਬਾਹਰ ਕਰਾਂਗੀ। ਕੋਈ ਕੋਰਸ ਕੁਰਸ ਕਰਕੇ।
ਅੱਛਾ ਅੱਛਾ। ਅੱਛਾ ਅੱਛਾ ਕੋਈ ਨੀ ਐ ਵੀ ਵਧ ਹੋਰ ਕੀ ਏ ਨਹੀਂ ਤੋਂ ਚੱਲ ਪੋਸਟ ਗੈ੍ਜੂਏਸ਼ਨ ਤੇ ਤੁਹਾਡੇ ਐਥੋਂ ਈ ਕੋਲੇਜ ਤੋਂ ਹੋ ਜੇਗੀ ਜਦ ਗ੍ਰੈਜੂਏਸ਼ਨ ਹੀ ਲੋ ਕਲਕੱਤੇ ਕੀਤੀ ਫੇਰ ਪੋਸਟ ਗ੍ਰੇਜੂਏਸ਼ਨ ਵੀ ਥੋ ਕਰਕੇ ਫੇਰ ਅੱਗੇ ਹਾਂ ਅੱਗੇ ਬੌਤ ਸਾਰੇ ਕੋਰਸ ਹੈਗੇ ਨੇ ਅੱਛਾ ਮੈਨੂੰ ਨਾ ਵੈਸੇ ਨੌਲੇਜ ਤੇ ਨੀ ਹੈਗੀ ਬਟ ਤੁਹਾਨੂੰ ਨੋਲੇਜ ਐ ਕਿਉਂਕਿ ਮੈਨ ਨਾ ਕੱਲ੍ਹ ਪਰਸੋਂ ਨਾ ਸਾਡੇ ਨੇਬਰ ਸੀ। ਕਿ ਔਨੇ ਵੀ ਔਨੇ ਪੋਸਟ ਗ੍ਰੈਜੂਏਸ਼ਨ ਵੀ ਕਰ ਲੀਏ। ਤੇ ਮੈਨੂੰ ਦੱਸਦੀ ਪਈ ਸੀ ਕਹਿੰਦੀ, ਤੁਹਾਡੀ ਬੇਟੀ ਅਗਰ ਫ੍ਰੀ ਹੈ, ਕਿਓਂਕਿ ਮੇਰੀ ਬੇਟੀ ਤੇ ਛੋਟੀ ਹੈ। ਕਹਿੰਦੀ ਪਈ ਸੀ ਤੁਹਾਡੀ ਅਗਰ ਬੇਟੀ ਫ੍ਰੀ ਹੈ ਨਾ ਤੇ ਤੁਸੀਂ ਔਨੂੰ ਏਂ ਆਈਂ ਟੂਰਸ ਉੱਤੇ ਜ਼ਰੂਰ ਉਹਨੂੰ ਅੱਗੇ ਸਟੱਡੀ ਕੁਝ ਕਰਾਓ ਕਹਿੰਦੀ ਅੱਜ। ਕੱਲ ਨਾ ਏਂ ਆਈਂ ਦੇ ਉੱਤੇ ਹੀ ਸਾਰਾ ਕੰਮ ਆਦਾ ਜਿਵੇਂ ਤੁਸੀਂ ਜਾਂਣਦੇ ਹੋ ਤੇ ਬਈ ਬੱਚਾ ਅਗਰ ਫਰੀ ਬੈਠਾਂ ਨਾ ਕਹਿੰਦੀ ਉਹ ਹੱਸ ਰਹੇਂ ਸੀ ਕਹਿੰਦੇ ਪਹਿਲੇ ਲੋਕ ਬੋਲਦੇ ਸੀ, ਕਹਿੰਦੀ ਅਗਰ ਅਸੀਂ ਕਿਧਰੇ ਫਰੈਂਡਸ ਵਿੱਚ ਮਿਲਣੇ ਆ ਜਾਂ ਕਿਧਰੇ ਜਾਂਨੇ ਆ ਨਾ ਅੱਜ਼ ਅਸੀਂ ਹੱਸ ਕੇ ਕਹੀਏ ਕਿ ਫ੍ਰੀ ਆ ਛੁੱਟ ਛੁੱਟੀਆਂ ਵਾਂ ਨਾਨੀ ਘਰ ਗਿਆਂ ਤੇ ਹੱਸਦੇ ਨੇਂ। ਕਹਿੰਦੇ ਨੇਂ ਵੀ ਆਪਣੀਆਂ ਛੁੱਟੀਆਂ ਕਿਉਂ ਵੇਸਟ ਕਰਦੇਂ ਹੋ, ਜਿਵੇਂ ਅੱਜ ਕੱਲ੍ਹ ਏ ਆਈ ਦਾ ਹੈਗਾ ਏਂ ਤੇ ਤੁਸੀਂ ਏ ਆਈਂ ਟੂਰਸ ਦੀ ਕਿਉਂ ਨੀਂ ਸਟੱਡੀ ਅੱਗੇ ਕਰਦੇਂ ਐਕਸਲ ਵਗ਼ੈਰਾ ਕਹਿੰਦੀ ਏ ਤੇ ਕੰਪਿਊਟਰ ਬੇਸਿਕ ਉਹ ਤੇ ਸਭ ਨੂੰ ਆਦਾਂ ਹੈਂ, ਨਾਂ ਉਸ ਤੋਂ ਅੱਗੇ ਤੁਸੀਂ ਕੋਰਸ ਕਰੋ ਤੁਸੀਂ ਸੁਣਿਆਂ ਉਸ ਬਾਰੇ-
ਮੈਂ ਕਿ ਨਾਂ ਇਹ ਇੱਕ ਜ਼ੋ ਇਹ ਪਾਇਥਨ ਵੀ ਹੁੰਦਾਂ ਐ।
ਹੂੰ-ਹੂੰ-ਹੂੰ-ਹੂੰ। ਹਾਂ-ਹਾਂ, ਹੂੰ-ਹੂੰ-ਹੂੰ-ਹੂੰ।
ਹੁੰਦੀ ਸੀ। ਹੁੰਦੀ ਏ ਨੇਨਾ ਤੂੰ ਫ਼ਿਲਹਾਲ ਨਾਂ। ਓਦੇ ਚ ਬੜਾ ਸਕੋਪ ਹੇਗਾ ਏ, ਸਾਨੂੰ ਸਰਟੀਫਿਕੇਟਸ ਮਿਲ਼ਦੇ ਆ ਔਨਲਾਈਨ ਅਸੀਂ ਹੀ ਕਰ ਸਕਦੇ ਆ ੲੌ ਨਾ ਕੋਰਸ ਕਰਨਾ ਹੁੰਦਾ ਪੂਰਾ ਫਿਰ ਤੁਹਾਨੂੰ ਨਾ ਸਰਟੀਫਿਕੇਟ ਮਿਲ਼ਦਾ ਉਸ ਤੇ ਬੇਸ ਤੇ ਤੁਹਾਨੂੰ ਨਾਂ ਫ਼ਿਰ ਅੱਗੇ ਜੋਬ ਵੀ ਮਿਲ। ਪੰਜੀ ਤੁਹਾਡੇ ਕੋਲ ਮੁਸ਼ਕਿਲ ਹੋ ਗਈਂ ਜਬ ਮੈਂ ਪਾਇਥਨ ਸਿੱਖ ਲ਼ਿਆ। ਹੁਣ ਮੈਂ ਔਨਲਾਈਨ ਪਾਇਥਨ ਦਾ ਪਾਵਾਂਗੀ ਕਿ ਮੈਨੂੰ ਐਂਵੇਂ-ਐਂਵੇਂ ਸਭ ਕੁੱਛ ਕਰਨਾਂ ਆਦਾ ਮੇਰੇ ਕੋਲ਼ ਪਾਇਥਨ ਦੀ ਸਕਿਲਸ ਹੈਗੀ। ਡਿਜੀਟਲ ਮਾਰਕੀਟਿੰਗ ਮੈਂਨੂੰ ਕਰਨੀਂ ਆਉਦੀ ਏ ਔਰ ਮੈਂਨੂੰ ਐਡਟਿੰਗ ਵੀ ਕਰਨੀ ਆਦੀ ਏ ਫਿਰ ਉਤੋਂ ਬਾਅਦ ਔਨਲਾਈਨ ਪਾਵਾਂਗੇ, ਤੇ ਮੈਨੂੰ
ਹੂੰ-ਹੂੰ, ਅੱਛਾ-ਅੱਛਾ-ਅੱਛਾ।
ਮਿਲੇ ਜੋਬ ਵੀ ਸਾਡੀਆਂ ਔਰ ਦੂਸਰਾਂ ਬੰਦਾ ਹੋਏਗਾ ਪਰੂਫ਼ ਮਿਲਿਆ ਮੈਨੂੰ। ਪਰੈਫਰ ਕਰੇਂਗੇ ਨਾ, ਜੋਬ ਤੇ ਮੱਤਲਬ ਅਪੋਇੰਟ ਕਰਨ ਵਾਸਤੇ। ਤੇ ਐਂਵੇਂ ਸਕਿਲ ਦਾ ਬਹੁਤ। ਤੇ ਇੰਪੋਰਟੈਂਟ ਏ ਤੇ ਮੈਂ ਤੇ ਸੋਚਿਆਂ ਸੀ, ਕਿ ਹੁਣ ਮੈਂ ਪਾਇਸਨ ਸਿੱਖ ਲੈਨੀ ਆ। ਹਨਾ ਤੇ ਐਡੀਟਿੰਗ ਤੇ ਮੈਨੂੰ ਥੋੜ੍ਹੀ ਬਹੁਤੀ ਕਰਨੀਂ ਆਂਦੀ ਹੈਂ ਜਿਵੇਂ ਐਡਟਿੰਗ ਵੀਡੀਓ ਐਡਿਟ। ਪਿੰਨ ਹੋ ਗਈ, ਫ਼ੋਟੋ ਦੀ ਐਡਿਟਿੰਗ ਹੋ ਗਈ, ਔਰ ਲੋਗੋਂ ਬਨਾਨਾ ਹੋ ਗਿਆਂ। ਯਾਰ ਲੋਗੋ ਵੀ ਬਹੁਤ ਦਿਆ ਹੈਨਾ ਟੀ ਸਰ ਏਥੇ ਜੇ ਹੁੰਦੇ ਆ ਵੀ ਹੁੰਦਾ ਤੇ ਮੈਂ ਜੇ ਪਾਇਥਣ ਸੋਚਦੇ ਹਾਂ ਕਿ ਪਹਿਲੇ ਪਾਇਥਨ ਸਿੱਖ ਲੈਣੀਂ ਆ ਫੇਰ
ਅੱਛਾ- ਅੱਛਾ- ਅੱਛਾ।
ਏਢ
ਹਾਂ-ਹਾਂ। ਉਹਹੀ ਨਾ ਸਾਨੂੰ ਤੇ ਅ
ਕਰਨੀ ਤੇ
ਅੱਛਾ- ਅੱਛਾ -ਅੱਛਾ -ਅੱਛਾ -ਅੱਛਾ, ਉਹ ਜਿਵੇਂ ਹੁਣ ਜਿਵੇਂ ਤੁਸੀਂ ਫਰੀ ਹੋ ਜਿਵੇਂ ਹਜੇ- ਹਜੇ ਤੇ ਕੋਲੇਜ ਦੁਬਾਰਾ-ਦੁਬਾਰਾ ਹਜੇ ਸਟਾਰਟ ਹੈ ਨਹੀਂ। ਤੇ ਗ੍ਰੈਜੂਏਸ਼ਨ ਕਰ ਲਈਏ ਜਿਵੇਂ ਹੁਣ ਫਰੀ ਉਹੀ ਮੈਂ ਪੁੱਛ ਰਹੀ ਮੈਂ ਕਿਹਾ ਚਲੋ, ਅਹ ਪੁੱਛਾਂ ਕਿ- ਕੀ ਕੋਰਸ ਵਗੈਰਾ ਕਰਨਾ ਅੱਗੇ ਕਿਉਂਕਿ ਮੈਂ ਨਾ ਕੱਲ ਕੱਲ ਮੈਂ ਏਵੀ ਨਾਈਟ ਵਾਕ ਕਰ ਰਹੀ ਸੀ। ਜਿੱਥੇ ਸਾਢੀ ਨੇਬਰ ਹੈਗੀਆ। ਉਹਨੇ ਕੀਤਾ। ਤੇ ਕਿਉਂਕਿ ਮੈਨ ਤੇ ਇੰਨੀ ਨੋਲੇਜ ਹੈ ਹੀ ਨਹੀਂ ਕਿਪਿ ਕੀ ਕਰਨਾ ਕੀ ਨਹੀਂ, ਕਿਉਂਕਿ ਅਸੀਂ ਆਪਣੇ ਟਾਈਮ ਦੇ ਕੰਪਿਊਟਰ ਕੀਤੇ ਹੋਏ ਹੈ। ਹੈਨਾ ਪਾਈਥਨ ਉਦੋਂ ਕੀਤਾ ਨੀ ਸੀ ਅਸੀਂ। ਹੈਨਾ ਟੈਲੀ ਵਗੈਰਾ ਸੀ ਸਾਡੇ ਟਾਈਮ ਤੇ, ਤੇ ਅਸੀਂ ਉਹੀ ਕੀ ਤੇ ਸੇਮ। ਤੇ ਹੁਣ ਮੈਨੂੰ ਸਮਝ ਨਹੀਂ ਸੀ, ਮੈਂ ਕਿਹਾ ਚੱਲ ਪੁੱਛਾਂਗੀ ਕਿਉਂਕਿ ਉਹ ਮੇਰੀ ਬੇਟੀ ਵਾਸਤੇ ਦੱਸ ਰਹੀ ਸੀ ਮੈਨੂੰ ਇਹ ਸਾਰਾ ਕੁਛ ਕਿ ਆਪਣੀ ਬੇਟੀ ਇਨੂੰ ਨਾ ਬਈ ਫਰੀ ਟਾਈਮ ਚ ਕਰਾਓ ਕੇ ਬਈ ਇਹ ਚੀਜ਼ਾਂ ਵੀ ਅੱਛੀਆਂ ਬਈ ਕਰਨੀਆਂ, ਅੱਜ-ਕੱਲ ਦੇ ਬੱਚੇ ਨੂੰ ਅੱਗੇ ਜੋਬ ਕਰਨ ਵਿੱਚ ਨਾ ਆਸਾਨੀ ਹੁੰਦੀ ਹੈ। ਕਿਉਂਕਿ ਅਹ ਕੋਲੇਜ ਵਿੱਚ ਵੀ ਕਹਿੰਦੇ ਨੇ ਜਿਵੇਂ ਹੁਣ ਮੇਰੀ ਭਾਂਜੀ ਹੈ ਉਹ ਕਹਿੰਦੇ ਸੀ, ਸਾਡੇ ਕੋਲੇਜ ਵਿੱਚ ਨਾ ਵਰਕਸ਼ੋਪ ਲੱਗਦੀ ਹੈ ਚੀਜ਼ਾਂ ਦੀ ਤੇ
ਫੋਟੋ ਵੀ ਮਤਲਬ ਉਹ ਤੋਂ ਹੀ ਸਾਫ਼ ਕਰਨੇ ਆ ਉਹ ਸਾਫ਼ ਬਣਿਆ ਵੀਡੀਓ ਐਡੀਟਿੰਗ
ਹਮ ਹਮ
ਹੁਣ ਸਾਨੂੰ ਜਿੰਨਾ ਵੀ ਸਾਡਾ ਉੱਥੇ ਮਤਲਬ ਜੋਬਸ ਵਗੈਰਾ ਮਿਲਦੀਆਂ ਨਾ ਇਸ ਸਬ ਤੇ ਮਿਲਦੀਆਂ ਇਹਨਾਂ ਤੇ ਬੇਸ ਤੇ ਮਿਲ ਜਾਏਗੀ। ਤੁਾਨੂੰ ਪ੍ਰੇਸੇਂਟ ਟੇਸ਼ਨ ਅੱਛੇ ਤਰੀਕੇ
ਹਮ ਹਮ
ਕਮਿਊਨੀਕੇਸ਼ਨ ਉਹਹੀ ਉ ਬਹੁਤ ਇੰਪੋਰਟੈਂਟ ਹੁੰਦੀ ਹੈ ਹਨਾ ਤੁਹਾਨੂੰ ਮਤਲਬ ਨਿਊ ਸੈਸ਼ਨ ਹੁੰਦੇ ਆ ਕਿ? ਐਡੀਸ਼ਨ ਕਿਵੇ ਐਡਿਤ ਕੀਤਾ ਗਾਊਨ ਲੀਤਾ ਦਾ ਏ ਕਿਵੇਂ ਲਾਈਨਿੰਗ ਲਿ ਕਿਵੇਂ ਦਾ ਫੋਂਟ ਲਿੱਤਾ ਦਾ, ਇਹ ਬੇਸ ਸਾਨੂੰ ਮਿਲ ਮੈਂ ਤੇ ਪਹਿਲੇ ਉਹਨੂੰ ਪਾਇਥਨ ਦੀ ਵੀ ਬਹੁਤ ਇੰਪੋਰਟੈਂਟ ਕੋਡਿੰਗ ਕਰਨੀ ਆਨੀ ਚਾਹੀਦੀ ਹੈ ਸਾਨੂੰ ਕੋਡ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ ਹ। ਮੈਂ ਤੇ ਸੋਚਿਆ ਸੀ ਕਿ ਇਸੀ ਲਾਈਨ ਵਿੱਚ ਅੱਗੇ ਚਲੇ ਜਾਓ ਐਡੀਟ ਵਲੀ ਲਾਈਨ ਇਚ ਹੀ। ਆਈਟੀ ਸੈਕਟਰ ਵਿੱਚ ਹੀ ਚਲੇ ਜਾਓ ਪੂਰਾ। ਤੇ ਫਿਰ ਹੁਣ ਅਗੇ ਆਈ ਟੀ ਸੇਕ ਦੇ ਸੋਚਿਆ ਕਿ ਅੱਗੇ ਆਈ ਟੀ ਸੈਕਟਰ ਇਚ ਚੱਲ ਜਾਗੇ ਇਹੀ ਵਾਲੇ ਸੈਕਟਰ ਇਚ ਹੀ।
ਹਾਂ ਅੱਜ ਕੱਲ ਅੱਛਾ ਮੈਂ ਚਲੋ ਉਵੇਂ ਛੋੜੋ ਤੇ ਜਿਵੇਂ ਅੱਜ ਕੱਲ ਇਹਦਾ ਵੀ ਕਿੰਨਾ ਹੈ ਨਾ ਅੱਜ ਕੱਲ ਬ ਹਰ ਕੋਈ ਤੇ ਆਪਣੇ ਵਲੋਗ ਬਣਾਉਂਦਾ ਹੈ ਉਹ ਵਾਸਤੇ ਵੀ ਉਹਨੂੰ ਐਡਟਿੰਗ ਕਰਨੀ ਪੈਂਦੀ ਹੈ ਅੱਛਾ ਸੁਨੋ ਜੋ ਪਾਰਲਰ ਵਾਲੇ-ਵਾਲੇ ਨੇ ਸੈਲੋਨ ਵਾਲੇ ਉਹਨਾਂ ਨੇ ਵੀ ਹਰ ਇੱਕ ਕੈਮਰਾਮੈਨ ਹਾਇਰ ਕੀਤਾ ਦਾ। ਅਗਰ ਤੁਸੀਂ ਮਤਲਬ ਕਿ ਐਡੀਟਿੰਗ ਬਈ ਐਡੀਟਿੰਗ ਤੇ ਵੇ ਨਾ ਸੇਮ ਚੀਜ਼ਾਂ ਤੇ ਆ ਹੀ ਚਲਦੀ ਪਈ ਐ, ਕੋ ਕਿਸ ਹਨਾ ਤੇ ਬਈ ਅੱਜ ਕੱਲ ਇਹਦਾ ਬਹੁਤ ਉਹਏ ਨਾ ਵੀ ਟਰੈਂਡ ਮੈਂ ਉਹੀ ਕਹਿੰਦੀ ਪਈ ਸੀ ਕਿ ਮੈਨੂੰ ਵੀ ਉਹ ਸੀ ਵੀ ਜ਼ਰੂਰ ਕਰੋ ਐਵੇਂ ਦੀ ਚੀਜ਼ ਨਾ ਜ਼ਰੂਰ ਬੱਚਿਆਂ ਨੂੰ ਸਿਖਾਓ ਦੋ ਅੱਛਾ ਤੁਸੀਂ ਫੇਰ ਇਹ ਪਤਾ ਕਰਨਾ ਕਿ ਕੋਰਸ ਕਿੱ ਹੁੰਦੇ ਨੇ ਔਰ ਕਿਸ ਹਿਸਾਬ ਕੀ ਐ ਰੇਟ, ਰੇਟ ਕੀ ਇਹਨਾਂ ਦੇ ਹਨਾ ਬਈ ਮੰਥਲੀ ਲੈਂ
ਹਾਂਜੀ-ਹਾਂਜੀ ਮੈਂ ਪੁੱਛਾਂਗੀ ਹਾਂ ਹੂੰ ਨਹੀਂ ਕੋਈ, ਕੋਈ ਨਾ ਅਲੱਗ ਵੀ ਕਰਾਦੇ ਆ ਕੋਈ ਕੋਈ ਸਪੈਸ਼ਲ ਹੁੰਦੇ ਆ ਕਿ ਇਹਨਾਂ ਵਾਸਤੇ ਹੀ ਹੁੰਦੇ ਆ ਕਿ ਮਤਲਬ ਕੋਈ ਅਲਗ ਇੱਕ ਪਾਇਥਨ ਵਸਤ ਤੇ ਹੀ ਹੋਏਗਾ ਪਾਇਥਨ ਸਿਖਾਨ ਵਾਸ ਕੱਲਾ ਸਪੈਸ਼ਲ ਹੋਏਗਾ। ਕੋਈ ਮਰਜ਼ ਵੀ ਹੁੰਦੇ ਆ ਹਨਾ, ਤੇ ਅਲਗ-ਅਲਗ ਹੁੰਦੇ ਆ ਸਾਰੇ। ਵੜਨੀ ਤਾਂ ਅਸੀਂ ਔਨਲਾਈਨ ਵੀ ਕਰ ਸਕਦੇ ਹਾਂ ਔਨਲਾਈਨ ਵੀ ਸਾਨੂੰ ਕੋਰਸ ਮਿਲ ਜਾਂਦਾ ਹੈ ਪੂਰਾ ਇੱਕ ਐਪ ਹੁੰਦੀ ਹੈ ਉਹਦੇ ਤੋਂ ਪੂਰਾ ਕਰ ਸਕਦੇ ਆ।
ਹਾਂ-ਹਾਂ, ਮੈਨੂੰ ਕੋਈ ਔਨਲਾਈਨ ਦੱਸ ਰਿਹਾ ਸੀ ਕਿ ਔਨਲਾਈਨ ਵੀ ਹੈਗਾ। ਤੁਸੀਂ ਬਈ ਜਿਵੇਂ ਬੱਚੇ ਹੁਣ ਕਹਿੰਦੇ ਨੇ ਅਸੀਂ ਮਹੀਨਾ ਤੇ ਛੁੱਟੀਆਂ ਹੋਈਆਂ ਦੋ ਮਹੀਨੇ ਜਿਵੇਂ ਮੇਰੀ ਬੇਟੀ ਕਹਿ ਰਹੀਏ ਕਹਿਦੇ ਮੈਂ ਬਾਹਰ ਜਾਵਾਂ ਧੁੱਪਾ ਚ ਕਹਿੰਦੀ ਔਨਲਾਈਨ ਕਰੋ। ਔਨਲਾਈਨ ਵੀ ਬਹੁਤ ਅੱਛਾ ਹੈਗਾ ਹੈ ਹੂੰ,
ਹੈਂਡ ਟੂ ਹੈਂਡ ਸਰਟੀਫਿਕੇਟ ਵੀ ਮਿਲ ਜਾਏਗਾ, ਬਹੁਤ ਬੈਸਟ ਔਨਲਾਈਨ ਨਾ
ਅੱਛਾ,
ਕੋਰਸ ਖਤਮ ਹੋ ਗਿਆ ਤੁਹਾਨੂੰ ਹੈਂਡ ਟੂ ਹੈਂਡ ਉਹ ਸਰਟੀਫਿਕੇਟ ਵੀ ਦੇਦੇਗੇ ਕਿ ਹਾਂ ਤੁਸੀਂ ਇਹ ਚੀਜ਼ ਪੂਰੀ ਕਰ ਲਈਏ।
ਅੱਛਾ-ਅੱਛਾ-ਅੱਛਾ-ਅੱਛਾ, ਐਸਾ ਵੀ ਹੁੰਦਾ ਹੈ ਹਾਂ।
ਕਿੱਥੇ ਅਪਲਾਈ ਕਰ ਸਕਦੇ। ਉਹ ਫੇਰ ਨਾ ਅਸੀਂ ਇੱਥੇ ਲੋਕ ਗੱਲ ਕਰਦੇ ਆ ਨਾ ਐਨੀ ਜਲਦੀ ਸਾਨੂੰ ਸਰਟੀਫਿਕੇਟ ਮਿਲਦਾ ਨੀ ਹੈ। ਟਾਈਮ ਲੱਗਦਾ ਐ ਕਾਫੀ ਔਨਲਾਈਨ ਐ ਬਹੁਤ ਸਹੀ ਚੀਜ਼ਾਂ ਸਰਟੀਫਿਕੇਟ ਨਾਲ ਹੀ ਮਿਲ ਜਾਂਦਾ ਹੈ।
ਅੱਛਾ-ਅੱਛਾ, ਸਹੀ ਚਲੋ ਫਿਰ ਤੁਸੀਂ ਨਾ ਐਵੇਂ ਕਰਨਾ ਤੁਸੀਂ ਦੇਖਣਾ ਕਿ ਕਿੱਥੇ ਅੱਛਾ ਕਿੱਥੇ ਨਈ ਨਾ ਤੇ ਫਿਰ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਦੇ ਹਾਂ ਮੈਂ ਵੀ ਫਿਰ ਨਾ ਉਹਦੇ ਹਿਸਾਬ ਨਾਲ ਫਿਰ ਦੇਖਦੀ ਹਾਂ। ਫਿਰ ਮੈਨੂੰ ਦੱਸਣਾ ਚਲੋ ਮੰਮਾ, ਤੇ ਗੱਲ ਹੋਈ, ਨੀ ਤੁਹਾਡੇ ਨਾਲ ਹੀ ਗੱਲ ਹੋ ਗਈ ਹੈ ਚਲੋ ਆਨਾ ਫੇਰ ਮੰਮਾ ਜਦੋਂ ਫਰੀ ਹੋਣਗੇ ਨਾ ਕਹਿਣਾ ਮੈਨੂੰ ਕੋਲ ਕਰਨਗੇ ਵੈਸੇ ਮੈਂ ਗੱਲ ਕਰਹੀ ਸੀ ਤੇ ਹਾਂ ਆ ਨਾ ਤੁਸੀਂ ਮੰਮਾ ਨਾਲ ਘਰ ਆਣਾ, ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਠੀਕ ਹੈ, ਜੀ ਸਤਿ ਸ਼੍ਰੀ ਅਕਾਲ।